ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਠੀਕ ਹੋ ਤੁਸੀਂ
ਹਾਂਜੀ-ਹਾਂਜੀ ਸਭ ਵਧੀਆ ਜੀ ਆਪ ਸੁਣਾਓ ਜੀ।
ਹਾਂਜੀ ਵਧੀਆ ਜੀ ਵਧੀਆ ਮੈਂ ਕਿਆ ਗੱਲ ਕਰ ਲਾ।
ਓ
ਹਾਂਜੀ-ਹਾਂਜੀ ਹ ਤੁਹਾਡਾ ਹੋ ਗਿਆ ਲੰਚ
ਹਾਂਜੀ-ਹਾਂਜੀ ਕੀ ਬਣਾਇਆ ਸੀ?
ਅਸੀਂ ਅੱਜ ਚਾਵਲ ਬਣਾਏ ਸੀ। ਤੇ ਨਾਲ ਕਦੂ ਦਾ ਰੈਤਾ ਪਾ ਲਿਆ ਸੀ ਹਾਂਜੀ। ਜੀ ਨਾਲ ਚਟਨੀ ਬਣਾ ਲਈ ਸੀ ਹਾਂਜੀ-ਹਾਂਜੀ।
ਕੱਦੂ ਤੇ ਕੱਦੂ ਦਾ ਕੱਚਾ ਹੁੰਦਾ ਮਤਲਬ ਕਿਵੇਂ ਬ ਐਵੇ ਪਾਤਾ ਕੁਤਰ ਕੇੂ ਮਤਲਬ ਕਿਵੇਂ ਪਾਤਾ ਤੁਸੀ?
ਕੁਤਰ ਕੇ ਓਨੂੰ ਉਬਾਲਿਆ ਸੀ ਨਾ। ਕੱਦੂ ਕਸ ਕਰ ਹਾਂਜੀ ਉਬਾਲ ਕੇ ਫੇਰ ਰਹਿ ਹੋਰ ਦਹੀ ਐਚ ਦਹੀ ਨੂੰ ਸਾਰਾ ਓ ਕਰਕੇ ਕਰਕੇ ਫੈਂਟ ਕੇ ਫਿਰ ਓਦੇ ਚ ਪਾ ਲਿਆ ਮਸਾਲੇ ਪਾ ਲੈਣਾ, ਨਮਕ, ਕਲੀ ਮਿਰਚ, ਜੀਰਾ।
ਤੁਸੀਂ ਤਾਂ ਰੋਜ਼ ਨਵੀਂ-ਨਵੀਂ ਚੀਜ਼ ਬਣਾਉਂਦੇ ਰਹਿੰਦੇ ਹੋ।
ਤੁਸੀਂ ਆਉਂਦੇ ਹੀ ਨੀ ਤੁਸੀਂ ਆਓ ਤੁਹਾਨੂੰ ਵੀ ਖਵਾਈਏ।
ਜੀ-ਜੀ ਆਵਾਂਗੇ। ਪਰਸੋਂ ਆਵਾ ਚੋ-ਚੱਕਰ ਲਾਵਾਂਗੇ ਤੁਹਾਡੇ ਕੋਲ।
ਹਾਂਜੀ-ਹਾਂਜੀ ਤੁਹਾਡਾ ਪ੍ਰੋਗਰਾਮ ਹੋਣਾ ਨਾ ਪਰਸੋਂ ਹਾਂ ਨਹੀਂ ਨਹੀਂ। ਕੱਲ ਹੈਗਾ ਹਣਾ ਤੇਰਾਂ ਤਰੀਕ ਦਾ ਹੈਗਾ ਹਾਂਜੀ ਆਨਾ ਫਿਰ ਜ਼ਰੂਰ ਹਾਂ। ਹਾਂਜੀ ਫਿਰ ਕਿਵੇਂ ਕਿੰਨੇ ਵਜੇ ਐਗਾ? ਕਿਸ ਟਾਈਮ ਤੱਕ ਤੁਸੀਂ ਜਾਣਾ ਮਤਲਬ?
ਦੇਖੋ ਸੰਮਾ ਤੇ ਛੇ ਤੋਂ ਦੱਸ ਦੈ।
ਅੱਛਾ-ਅੱਛਾ।
ਬਾਕੀ ਹੁਣ ਦੇਖੋ ਸਿੰਘ ਸਾਬ ਜਦੋਂ ਆਣਗੇ
ਮਤਲਬ, ਸ਼ਾਮ ਦਾ ਹੈਗਾ ਜਾਂ ਸਵੇਰ ਦਾ ਹੈਗਾ? ਮਤਲਬ।
ਸ਼ਾਮ ਦਾ ਜੀ।
ਅੱਛਾ, ਅੱਛਾ, ਅੱਛਾ।
ਹੂੰ
ਅਤੇ ਜੋ ਪਾਠ ਰੱਖਿਆ ਸੀ, ਤੁਸੀਂ ਦੱਸ ਰਹੇ ਸੀ ਨਾ, ਅਖੰਡ ਪਾਠ ਰੱਖਿਆ, ਤੇ ਉਹ ਭੋਗ ਤੇ ਸਵੇਰੇ ਪੈਣਾ ਹੈ ਨਾਂ?
ਮਤਲਬ ਸੰਪੂਰਨ ਤਾਂ ਹੋਏਗੀ ਪਾਠ ਦੀ। ਤੇ ਫਿਰ ਸ਼ਾਮ ਨੂੰ ਜੋ ਹੈ ਪ੍ਰੋਗਰਾਮ
ਅੱਛਾ ਜੋ ਪ੍ਰੋਗਰਾਮ ਸੀਗਾ ਸਮਾਗਮ ਵਾਸਤੇ ਹੋਣਾ ਉਹ ਸਾਰਾ, ਸ਼ਾਮ, ਸ਼ਾਮ ਦਾ ਕੀਤਾ ਹੋਇਆ ਅੱਛਾ ਅੱਛਾ। ਮੈਂ ਸਮਝ ਰੀ ਸਵੇਰ ਦਾ ਹੀ ਹੈਗਾ । ਘਰ 'ਚ
ਸਵੇਰੇ ਤੇ ਨਹੀਂ ਥੋੜਾ ਜਹਾ ਗਰਮੀ ਕਰਕੇ ਸ਼ਾਮ ਦਾ ਰੱਖ ਲਿਆ।
ਅੱਛਾ ਅੱਛਾ ਹਾਂ ਸਹੀ ਗੱਲ ਹੈ ਇਹ ਤੇ। ਨਾਲੇ ਓ ਫੇਰ ਸੰਗਤ ਦਾ ਵੇਖਦੇ ਹੋਣੇ ਨਾ। ਸਾਰੀ ਲੋਕਲ ਸੰਗਤ, ਕੰਮ ਕਰਨ ਵਾਲੇ ਹੋਣੇ ਨਾ ਸਾਰੇ, ਵਿਹਲੇ ਹੋ ਜਾਣਗੇ ਸ਼ਾਮ ਤੱਕ ਐਨ ਇਹ ਵੀ ਸੋਚਿਆ ਹੋਣਾ ਨਾ।
ਹਾਂਜੀ।
ਕਿਉਂਕਿ ਮਹੱਲੇ 'ਚ ਹੈ, ਗੁਰ ਦੁਆਰਾ, ਫਿਰ ਉਹ, ਇਹੀ ਸੋਚ ਕੇ ਕੀਤਾ ਹੋਣਾ, ਉਹਨਾਂ ਨੇ ਸਭ ਨੇ ।
ਹੂੰ ਨਾਲੇ ਅੱਜ ਕੱਲ, ਸ਼ਨੀਵਾਰ ਵਾਰ ਵੀ ਹੈ ਨਾ। ਸ਼ਨੀਚਵਾਰ ਦੀ ਰਾਤ ਹੋ ਗਈ। ਤੇ ਫਿਰ ਐਤਵਾਰ ਆ ਗਿਆ, ਤੇ ਬੰਦੇ ਮਤਲਬ, ਆ ਸਕਦੇ ਨੇ ।
ਹਾਂਜੀ, ਹਾਂਜੀ ਸ਼ਾਮ ਦਾ ਸਹੀ ਰਹਿੰਦਾ ਨਾ। ਉਹ, ਹਾਂਜੀ, ਹਾਂ ਰਾਤ ਦਾ ਹੋ ਗਿਆ । ਸਹੀ ਏ, ਹੋਰ ਸੰਗਤ ਜੁੜੇਗੀ ਨਾਲ। ਜੁੜਨੀ ਚਾਹੀਦੀ ਹੈ ਸੰਗਤ। ਹਾਂਜੀ, ਹਾਂਜੀ। ਜ਼ਰੂਰ ਕੋਸ਼ਿਸ਼ ਕਰਾਂਗੇ। ਬਿਲਕੁਲ ਬਸ, ਬੱਚਾ ਛੋਟਾ ਹੈ ਨਾ ਕਿਧਰੇ ਨਿਕਲ ਨੀ ਸਕਦੇ, ਕੋਸ਼ਿਸ਼ ਕਰਾਂਗੇ ਜਰੂਰ। ਹਾਂਜੀ, ਹਾਂ। ਘਰ ਛੋੜ ਕੇ ਨਹੀਂ ਜਾ ਸਕਦੇ ਫੇਰ ਉਹ, ਬੜਾ ਤੰਗ ਕਰਨ ਲੱਗ ਜਾਂਦੇ ਨੇ ਇਕ ਦਮ। ਕਿਸੇ ਕੋਲ ਚੁੱਪ ਨੀ ਹੁੰਦੀ, ਥੋੜੀ ਦੇਰ ਤ ਚਲੋ ਹਰ ਕੋਈ ਚੁੱਕ ਲੈਂਦਾ, ਸੰਭਾਲ ਲੈਂਦਾ, ਪਰ ਜ਼ਿਆਦਾ ਟਾਈਮ ਵਾਸਤੇ ਨਹੀਂ ਛੋੜ ਕੇ ਜਾ ਸਕਦੇ ਇਹਨੂੰ। ਇਸ ਕਰਕੇ ਨਾ ਥੋੜ੍ਹੀ ਉਹ ਦਿੱਕਤ ਹੋ ਜਾਂਦੀ ਹੈ, ਹੋਰ ਤੇ ਕੁਛ ਨੀ ਹੈ, ਮਸਲਾ ਹੋ ਜਾਂਦਾ ਥੋੜਾ ਨਾ, ਹਾਂ ਹੂੰ
ਹਾਂਜੀ-ਹਾਂਜੀ, ਹੋਰ ਜੀ ਸਭ ਵਧੀਆ ਚੱਲਦਾ ਪਿਆ?
ਹਾਂਜੀ- ਹਾਂਜੀ, ਸਭ ਵਧੀਆ।
ਮੌਸਮ ਵੀ ਹਾਂਜੀ
ਮੌਸਮ ਦੇ ਬਸ ਕਦੀ ਵਧੀਆ, ਤੇ ਕਦੀ ਖ਼ਰਾਬ ਹੋ ਜਾਂਦਾ। ਕੁਛ ਨੀ ਪਤਾ ਖ਼ਰਾਬ ਵੀ ਕਹਿ ਸਕਦੇ ਹੋ ਤੇ ਵਧੀਆ ਵੀ ਕਹਿ ਸਕਦੇ ਹੋ। ਕਿਸੇ ਵਾਸਤੇ ਵਧੀਆ ਏ ਕਿਸੇ ਵਾਸਤੇ, ਬਸ ਇਹੀ ਏ, ਜੀ।
ਫਿਲਟਰ ਲਗਾਇਆ ਵੇ, ਕਿ ਪਾਣੀ ਕਿਹੜਾ ਤੁਸੀਂ ਪੀਂਦੇ ਹੋ ਘਰ ਦਾ?
ਨਹੀਂ ਨਹੀਂ ਪਾਣੀ ਫਿਲਟਰ ਨਹੀਂ ਲਾਇਆ ਦਾ, ਮੇਰੇ ਪੇਕੇ ਲੱਗਿਆ ਦਾ ਫਿਲਟਰ, ਇੱਧਰ ਨਹੀਂ ਲੱਗਿਆ ਹੋਇਆ ਮਤਲਬ। ਪਹਿਲੇ ਤੇ ਫਿਲਟਰ ਵਾਲਾ ਹੀ ਪੀ ਦਾ ਸੀ, ਤੇ ਫੇਰ ਦੂਜਾ ਤੇ ਪੀਤਾ ਹੀ ਨੀ ਜਾਂਦਾ ਸੀ। ਇੱਧਰ ਜਦੋਂ ਦੇ ਆਏ ਹਾਂ ਤੇ ਇੱਧਰ ਦੇ ਪਾਣੀ ਦੀ ਆਦਤ ਹੋ ਗਈ ਏ ਪੇਕੇ ਰਹਿਣ ਜਾਈਦਾ ਤੇ ਪੇਕੇ ਪੇਕੇ ਪਿੱਤਾ ਨੀ ਜਾਂਦਾ। ਪਾਣੀ, ਫੇਰ ਉਹ ਹੋ ਜਾਂਦਾ ਨਾ ਫੇਰ। ਹਾਂ ਤੇ ਦਿੱਕਤ ਹੋ ਜਾਂਦੀ ਉੱਥੇ ਜਾ ਕੇ ਪਾਣੀ ਨੀ ਪੀਤਾ ਜਾਂਦਾ ਟੇਸਟ ਸਾਰਾ ਹੋ ਜਾਂਦਾ, ਪਾਣੀ ਜਿੰਨਾ ਮਰਜ਼ੀ ਪੀ ਲੋ, ਪੀਤਾ ਹੀ ਨਹੀਂ ਜਾਂਦਾ, ਕੌੜਾ ਲੱਗਦਾ, ਅਜੀਬ।
ਤੇ ਤੁਹਾਡੇ ਇੱਧਰ, ਹਾਂ ਫਰਕ ਪੈਣਾ ਨਾ ਟਾਈਮ ਦਾ ਜਿਵੇਂ ਬੰਦਾ ਆਦਤ ਪਾ ਲੈਂਦਾ ਤੇ ਫੇਰ ਆਦਮੀ ਪੈ ਜਾਂਦੀ ਹੈ। ਮੈਂ ਕਿਹਾ ਸੀ ਇੱਥੇ ਤੁਹਾਡੇ ਅਹ ਤੁਹਾਡੇ ਏਰੀਏ ਚ ਮੈਂ ਕੱਪੜੇ ਵਧੀਆ ਮਿਲਦੇ? ਜਿਵੇਂ ਲੇਡੀਜ਼ ਸੂਟ, ਜੈਂਟਸ ਦੇ ਕੱਪੜੇ, ਮੈਂ ਸੁਣਿਆ ਜ਼ਿਆਦਾ ਸਸ
ਹਾਂਜੀ ਮੇਰੇ ਕਿਹੜੀ ਸਾਈਡ ਕਹਿ ਰਹੇ ਹੋ ਮਤਲਬ?
ਇੱਕ ਤੇ ਤੁਹਾਡੇ ਇਥੇ ਹਾਂ ਇਥੇ ਆਪਣਾ ਪੁਲਿਸ ਚੌਂਕੀ ਦੇ ਏਰੀਏ ਦੇ ਕੋਲ ਨਾ ਉਸ ਇਲਾਕੇ ਚ ਹੈ ਮੈਂ ਨਾਮ ਮੈਨ ਵਿਸਰ ਰਿਹਾ ਵ ਤੇ ਹਾਂ ਹਾਂਜੀ ਜੀ ਹਾਂਜੀ ਏ ਵੀ ਤਾ ਦਾ ਨਾਮ ਸੀਗਾ
ਹਾਂਜੀ ਹਾਂ ਉਹਦੇ ਕੋਲ ਨਾ ਸਾਰੀ ਸਾਰੀ ਵਰਾਇਟੀ ਹੈ
ਅੱਛਾ ਅੱਛਾ ਅੱਛਾ
ਹਰ ਤਰੀਕੇ ਦੇ ਹੈਗੇ ਨੇ ਮਤਲ ਹਾਂਜੀ ਕੁਆਲਿਟੀ ਬਹੁਤ ਅੱਛੀ ਹੈ ਮਤਲਬ ਉਹਦੇ ਜੋ ਹੈਗੇ ਨੇ ਨਾ ਰੇਟ ਵੀ ਸਹੀ ਨੇ ਕੁਆਲਿਟੀ ਵਧੀਆ ਹੈ ਕੱਪੜਾ ਵਧੀਆ ਮਤਲਬ ਹਰ ਮਤਲਬ ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਹਰ ਇੱਕ ਬੰਦੇ ਦਾ ਉਹਦੇ ਕੋਲ ਸਬ ਕੁਛ ਹੈਗ ਹੈ ਲੇਡੀਸ ਜੈੈਂਟ ਸਬਦਾ ਹੈਗਾੋਂ ਹਾਂਜੀ ਬੱਚਿਆਂ ਤੋਂ ਲੈ ਕੇ ਸਭ ਦਾ ਵੱਡਿਆ ਤੱਕ
ਤੇ ਜਿਵੇਂ ਸੋਫੇ ਦੇ ਕਵਰ ਕਵਰ ਹੋ ਗਏ ਇਏਦਾਂ ਦੀ ਚਾਦਰਾਂ ਹੋ ਗਈਆਂ ਉਹ ਵੀ ਮਿਲ ਜਾਂਦੀਆਂ ਨੇ
ਸੀ ਮੈਂ ਕਿਹਾ ਉਹਦੇ ਕੋਲ ਸਾਰਾ ਕੁਛ ਹੈਂਡਲੂਮ ਦੀ ਸਾਰੀ ਚੀਜ਼ਾਂ ਵੀ ਹੈਗੀਆਂ ਨੇ ਮਤਲਬ ਚਾਦਰਰਾਾਂ ਦੇਖਲੋ ਤੁਸੀਂ ਸੋਫੇ ਕਵਰ ਚੇਅਰਸ ਦੇ ਵੀ ਕਵਰ ਅੱਜ ਕਲ ਆਉਣ ਲੱਗ ਨੇ ਅੱਜ ਕੱਲ੍ਹ ਤੇ ਕੁਰਸੀਆਂ ਦੇ ਵੀ ਕਵਰ ਆਉਂਦੇ ਨੇ ਡਾਇਨ ਜੋ ਹੁੰਦੀਆਂ ਨੇ ਮੇਜ ਦੇ ਹੋ ਗਏ ਔਰ ਜੋ ਸਰਾਣੇ ਹੁੰਦੇ ਨੇ ਕੁਸ਼ਨ ਵਾਲੇ ਉਹਨਾਂ ਦੇ ਵੀ ਹੁੰਦਾ ਬਹੁਤ ਕੁਝ ਆਉਣ ਲੱਗ ਗਿਆ ਅੱਜ ਕੱਲ ਦੇ
ਅੱਛਾ ਅੱਛਾ ਅਸੀਂ ਲੈਣੇ ਸੀ ਮੈਂ ਕਿਹਾ ਪੁੱਛ ਲ ਤੁਹਾਨੂੰ ਪਤਾ ਹੈ ਰ ਮੈਂ ਹੁਣ ਆਉਣਾ ਹੈ ਦੋ ਦਿਨ ਬਾਅਦ ਤੇ ਫਿਰ ਉਓਧਰ ਚੱਕਰ ਲਗਾ ਲਾਂਗੇ ਤੇ ਸਵੇਰੇ ਜਲਦੀ ਆ ਜਾਗੀ ਪਹਿਲਾਂ ਉੱਧਰ ਦੇਖ ਕੇ ਮਾਰਕੀਟ ਚ ਵਿਚਰ ਕੇ ਫੇਰ ਆਪਣਾ ਸ਼ਾਮ ਨੂੰ ਪ੍ਰੋਗਰਾਮ ਅਤੇ ਦਰਸ਼ਨ ਕਰ ਲਵਾਂਗੇ ਨਾ
ਸਹੀ ਗੱਲ ਏ ਫੇਰ ਹੁਣ ਆਏ ਹੋਏ ਤੋਂ ਬੰਦਾ ਤੇ ਆ ਵੇਖ ਜਾਓ ਹੁਣ ਸਹੀ ਗੱਲ ਹ ਮੈਂ ਜਰੂਰ ਤੁਹਣ ਕਹਦੀ ਹਾਂ ਕੁੱਛ ਨਾ ਕੁੱਛ ਲੈ ਕੇ ਹੀ ਜਾਓਗੇ ਉੱਧਰ ਜਾਓਗੇ ਤੇ ਬਹੁਤ ਕੁਛ ਵਧੀਆ ਮਿਲਦਾ ਉਹਦੇ ਕੋਲ ਮਲਬ ਰੇਟ ਵੀ ਸਹੀ ਨੇ ਚੀਜ਼ ਵੀ ਵਧੀਆ ਹੈਗੀ ਆ
ਤੇ ਹੋਰ ਕੋਈ ਵੀ ਮਤਲਬ ਅਗਰ ਯਮੁਨਾ ਨਗਰ ਵਾਲੇ ਪਾਸੇ ਅਗਰ ਅਸੀਂ ਜਾਂਦੇ ਹਾਂ ਉੱਧਰ ਵੀ ਕੋਈ ਏਹੋ ਜੀ ਦੁਕਾਨ ਹੈਗੀ ਐ, ਜਿਹੜੀ ਵਧੀਆ ਹੈ ਕੱਪੜੇ ਦੀ ਕੁਆਲਿਟੀ ਵਧੀਆ ਹੋਵੇ?
ਹਾਂਜੀ ਹੈ ਸਾਰੀ ਅਲੱਗ ਅਲੱਗ ਜਗ੍ਹਾ ਮੈਂ ਇਨਾ ਗਈ ਨੀ ਯਮਨਾਨਗਰ ਵੈਸੇ ਕਿਉਂਕਿ ਮੈ ਹਏ ਥੋੜ੍ਹਾ ਟਾਈਮ ਈ ਹੋਇਆ। ਮੈਂ ਤੇ ਇੱਧਰ ਨੇੜੇ ਹੀ ਜਾ ਸਕਨੀ ਆਂ, ਛੋਟੇ ਬੱਚੇ ਕਰਕੇ। ਉੱਧਰ ਵੀ ਹੈ, ਕ੍ਰਿਸ਼ਨਾ ਜੰਕਸ਼ਨ ਵਗੈਰਾ ਹੈ ਉਧਰ, ਪਰ ਉੱਧਰ ਮਤਲਬ ਲੇਡੀਜ਼ ਦਾ ਈ ਐ। ਬਾਕੀ ਮੈਨੂੰ ਇਕੱਠਾ ਇਹ ਮੈਨੂੰ ਕੋਅ ਦਾ ਪਤਾ ਸੀ ਸਾਰਾ ਮਤਲਬ ਓਦੇ ਕੋਲ ਸਾਰਾ ਇੱਕ ਹੀ ਤੇ ਮਿਲ ਜਾਂਦਾ ਐ। ਜਗਾਦਰੀ ਚ ਇਕ ਔਰ ਹੈ, ਅੰਮਰਸਰੀਏ ਦੀ ਹੱਟੀ ਹੈਗੀ ਐ, ਉਹ ਵੀ ਉਹਦੇ ਕੋਲ ਵੀ ਮਤਲਬ ਬੱਚਿਆਂ ਦੇ ਔਰ ਲੇਡੀਜ਼ ਦੇ ਈ ਹੈਗੇ ਨੇ। ਇਹਦੇ ਕੋਲ ਜੋ ਮੈਂ ਤੁਆਨੂੰ ਦੱਸਿਆ, ਇਹਦੇ ਕੋਲ ਜੈਂਟਸ ਵਗੈਰਾ ਸਭ ਅਵੇਲੇਬ ਮਤਲਬ ਸਾਰੀ ਵਰਾਇਟੀ ਇਹਦੇ ਕੋਲ ਹੈਗੀ ਐ। ਜੋ ਦੀ ਚੀਜ਼ ਤੁਸੀਂ ਲੈਣੀ, ਛੋਟੀ ਤੋਂ ਲੈ ਕੇ ਵੱਡੀ ਚੀਜ਼ ਤੁਆਨੂੰ ਮਿਲ ਜਾਏਗੀ ਏਥੋਂ।
ਤੇ ਜਿਵੇਂ ਸਾਨੂੰ ਬੱਚਿਆਂ ਵਾਸਤੇ ਕੋਈ ਗਿਫਟ ਲੈਣੇ ਹੋਣ ਜਿਵੇਂ ਅਜ ਤ ਬੱਚੇ ਨੂੰ ਖਿਲੌਣੇ ਜਾਂ ਫਿਰ ਫੈਂਸੀ ਯਾ ਪੈਂਸਿਲ ਪੁਨਸਿਲ ਹੋਗੀਆਂ ਮਲਬ ਤੇ ਵਾਈਟ ਐਦਾਂ ਦੀਆਂ ਲੈਣੀਆਂ ਹੋਣ, ਕੋਈ ਓਂਦੀ ਵੀ ਸ਼ੋਪ ਹੈਗੀ ਐ ਤੁਆਡੇ ਅਹ ਨੇੜੇ ਤੇੜੇ।
ਹਾਂਜੀ ਉਹ ਤੇ ਮੈਂ ਤੇ ਦੇਖੋ ਸਰ ਦੱਸਾਂ ਤਾਂ ਮੈਂ ਓਨਲਾਈਨ ਮੰਗਾ ਲੈਂਦੀ ਆ ਓਹ ਬੱਚਿਆਂ ਆਸਤੇ ਨਾ। ਕਿਉਂਕਿ ਮੇਰੇ ਕੋਲ ਤੇ ਟਾਈਮ ਹੋਂਦਾ ਨੀ ਜਾਣ ਦਾ ਤੇ ਉਹ ਸ਼ੋਪਿੰਗ ਮੈਂ ਬੱਚਿਆਂ ਵਾਸਤੇ ਜੋ ਹੋਂਦਾ ਨਾ ਸਟੇਸ਼ਨਰੀ ਆਈਟਮ ਜੋ ਤੁਸੀਂ ਕਹਿ ਰਹੇ ਓ ਉਹ ਮੈਂ ਔਨਲਾਈਨ ਮੰਗਾ ਲੈਨੀ ਆ। ਫੇਰ ਬੱਚਿਆਂ ਨੂੰ ਉਹ ਬਣਾ ਕੇ ਨਾ ਪੈਕੇਟ ਇੱਚ ਪਾ ਕੇ ਦੇ ਦੇਨੀ ਆ। ਬੱਚੇ ਖੁਸ਼ ਖੁਸ਼ ਹੋ ਜਾਂਦੇ ਨੇ। ਜਿਵੇਂ ਹੁਣ ਬੱਚਿਆਂ ਨੇ ਆਣਾ ਨਾਨਕੇ ਫੇਰ ਮੈਂ ਉਹਨਾਂ ਨੂੰ ਕੁਛ ਨਾ ਕੁਛ ਦੇ ਦਾਂਗੀ ਵਿੱਚ ਪਾ ਕੇ ਨਾ। ਫੇਰ ਮੈਂ ਉਹ ਪਹਿਲੇ ਹੀ ਮਤਲਬ, ਹਾਂਜੀ। ਓਨਲਾਈਨ ਹਾਂਜੀ। ਸਸਤਾ ਮਿਲ ਜਾਂਦਾ ਐ, ਕੁਛ, ਹਾਂਜੀ ਜ਼ਰੂਰ ਜੀ।
ਅੱਛਾ ਤੁਸੀਂ ਕੀ ਕੀ ਮੰਗਾਂਦੇ ਓ?
ਦੇਖੋ ਮੈਂ ਅਲੱਗ ਅਲੱਗ ਤਰੀਕੇ ਦੇ ਨਾ ਪੈਨਸਿਲਸ ਹੋਂਦੀਆਂ ਨੇ, ਸਟੇਸ਼ਨਰੀ ਆਈਟਮਸ ਮੈਂ ਜ਼ਿਆਦਾ ਮੰਗਾਂਨੀ ਆਂ, ਜਿਹਦੇ ਨਾਲ ਬੱਚੇ ਖੁਸ਼ ਹੁੰਦੇ ਜੇਵੇਂ ਪੈਨਸਿਲਸ ਮੰਗਵਾ ਲੀਏ ਅਲੱਗ ਅਲੱਗ ਤਰੀਕੇ ਦੀ। ਰੱਬੜ ਹੋ ਗੇ ਪੈਨ ਹੋ ਗੇ ਅਲੱਗ ਤਰੀਕੇ ਦੇ ਮਤਲਬ ਪੈਨ ਸਿਰਫ ਬੱਚਿਆਂ ਆਸਤੇ ਨੀ ਵੱਡਿਆਂ ਆਸਤੇ ਵੀ ਬਹੁਤ ਵਧੀਆ ਮਿਲ ਜਾਂਦੇ ਨੇ। ਮੇਰਾ ਤੁਆਡੇ ਨਾਲ ਮੇਲ ਹੋਇਆ ਤਾਂ ਤੁਹਾਨੂੰ ਜ਼ਰੂਰ ਦਾਂਗੀ ਜੋ ਮੈਂ ਮੰਗਾਇਆ ਹੋਇਆ ਪੈਨ ਦਾਂਗੀ ਤੁਆਨੂੰ।
ਹਾਂ ਨਹੀਂ ਮੇਰਾ ਤੇ ਤੁਸੀਂ ਗਿਫਟ ਪੈਕ ਕਰਕੇ ਰੱਖੋ ਮੈਂ ਤੇ ਫਿਰ ਮੈਨੂੰ ਹੋਰ ਖੁਸ਼ੀ ਹੋ ਜੇਗੀ।
ਹਾਂਜੀ ਜ਼ਰੂਰ ਜੀ ਬਿਲਕੁਲ ਤੁਆਡੇ ਵਾ ਮਤਲਬ ਦਾ ਮੈਂ ਤੁਹਾਨੂੰ ਦੇ ਦਾਂਗੀ ਤੁਹਾਨੂੰ ਲੋੜ ਆਉਂਦੀ ਏ ਨਾ, ਸਿਗਨੇਚਰ ਵਗੈਰਾ ਕਰੋਗੇ ਵਧੀਆ ਵਧੀਆ ਲੱਗੇਗਾ ਚਲੋ।
ਹਾਂਜੀ ਹਾਂਜੀ। ਫੇਰ ਤੇ ਤੁਆਨੂੰ ਪਹਿਲੇ ਮਿਲਣ ਆਵਾਂਗੇ ਉਸ
ਹਾਂਜੀ ਫੇਰ ਓਹੀ ਪੈਨ, ਹਾਂਜੀ ਹਾਂਜੀ, ਓਹੀ ਪੈਨ ਨਾਲ ਯੂਜ਼ ਕਰਨਾ ਵਧ ਬੱਚਿਆਂ ਨੂੰ ਕੌਪੰਟੀਸ਼ਨ ਵਗੈਰਾ ਚ ਹਾਂਜੀ ਵਧੀਆ ਹੋਰ ਸ਼ੋਪਨਰ ਵਗੈਰਾ ਆਉਂਦੇ ਨੇ ਇਹੀ ਚੀਜ਼ਾਂ। ਹਾਂਜੀ ਬਸ ਮੈਂ ਓਨਲਾਈਨ ਮੰਗਾ ਲੈਨੀ ਆਂ, ਇੱਕ ਪੇਜ ਮੈਂ ਦੇਖਿਆ ਦਾ ਐ। ਤੇ ਮੈਂ ਤੁਹਾਨੂੰ ਸ਼ੇਅਰ ਜ਼ਰੂਰ ਕਰਾਂਗੀ ਉਸ ਤਾਂ ਨਾ, ਦੱਸਾਂਗੀ ਜ਼ਰੂਰ ਤੁਹਾਨੂੰ ਕਦੀ ਮੇਲ ਹੋਇਆ ਤੇ। ਹੁਣ ਤੇ ਜਲਦੀ ਹੋਏਗੀ ਮੁਲਾਕਾਤ।
ਹਾਂਜੀ ਨਹੀਂ ਉੱਥੇ ਘੱਟ ਤੋਂ ਘੱਟ ਮਤਲਬ ਸੌ ਰੁਪਏ ਦਾ ਸਮਾਨ,
ਨਹੀਂ-ਨਹੀਂ-ਨਹੀਂ, ਉਹ ਹੈਗਾ ਨਹੀਂ-ਨਹੀਂ ਉਹ ਬਿਲਕੁਲ ਉਹਨਾਂ ਦੀ ਹੈ। ਰੂਲ ਹੈਗਾ ਕੀ ਤੁਹਾਨੁੰ ਥਾਓਜੈਟ ਦੀ ਸ਼ੋਪਿੰਗ ਕਰਨੀ ਮਿਨੀਮ ਹੈ ਜਰੂਰੀ ਹੈ ਮਤਲਬ, ਉਸ ਤੋਂ ਉਪਰ ਤੁਸੀਂ ਜਾ ਸਕਦੇ ਹੋ ਹਾਂਜੀ ਹਜ਼ਾਰ ਤੱਕ ਦਾ ਜਰੂਰੀ ਹੈ ਔਰ ਤੁਹਾਨੂੰ ਸ਼ਿਪਿੰਗ ਫ੍ਰੀ ਮਿਲ ਤੁਹਾਨੂੰ ਕੋਈ ਸ਼ਿਪਿੰਗ ਪੇ ਨੀ ਕਰਨੀ ਪਏਗੀ ਹਜ਼ਾਰ ਰੁਪਏ ਦੀ ਸ਼ੋਪਿੰਗ ਨਾ, ਦੇਖੋ ਹਜ਼ਾਰ ਰੁਪਏ ਤੇ ਆਰਾਮ ਨਾਲ ਬਣ ਜਾ, ਜਾਂਦੇ ਨੇ ਅਗਰ ਤੁਸੀ, ਤੁਸੀਂ ਜ਼ਿਆਦਾ ਕੁਆਂਟਿਟੀ ਵਿੱਚ ਮੰਗਓ ਤੇ ਹੋ ਹੀ ਜਾਂਦਾ ਕਾਫੀ ਕੁੱਛ ਪਸੰਦ ਆ ਜਾਂਦਾ ਵੇਖ ਫਿਰ ਔ ਚ ਨਾ, ਕਾਫੀ ਕੁਛ ਹੋ ਜਾਂਦਾ।
ਤੁਸੀਂ ਜਿਵੇਂ ਹਜ਼ਾਰ ਦੋ ਜਾਂ ਤਿੰਨ ਹਜ਼ਾਰ ਸਮਾਨ ਮੰਗਵਾਦੇ ਹੋ ਤੁਹਾਡੇ ਹਸਬੈਂਡ ਕੁਛ ਨੀ ਕਹਿਦੇ ਵੀ ਇੰਨਾ ਤੁ
ਉਹਦੇ ਬਾਰੇ ਮ ਫੇਰ ਗੱਲ ਕਰਾਂਗੇ ਠੀਕ ਹੈ ਜੀ ਅੱਛਾ ਜੀ ਓਕੇ ਜੀ ਓਕੇ ਜੀ ਓਕੇ ਹਾਂਜੀ ਹਾਂ। ਠੀਕ ਹੈ,